ਹੈਲੋ, ਹਾਂ ਸੈਸੀ ਕਾਲ ਜੀ।
ਸ਼ਸ਼ੀ ਕਾਲ ਪ੍ਰੀਤ ਜੀ ਕਿਵੇਂ ਹੋ ਤੁਸੀ?
ਵਧੀਆ ਜੀ ਤੁਸੀਂ ਦੱਸੋ?
ਅੱਸੀ ਵੀ ਵਧੀਆ ਹੋਰ ਤੁਸੀਂ ਕੀ ਕਰਦੇ ਪਏ ਸੀ?
ਬਸ ਬਾਹਰ ਗਲੀ ਵਿੱਚ ਖੜੇ ਆ।
ਚਲੋ ਵਧੀਆ ਹੈ ਕਿਵੇਂ ਦਾ ਮੌਸਮ ਹੋਇਆ ਐ।
ਮੌਸਮ ਤੋਂ ਠੀਕ ਈ ਇਹ ਠੀਕ।
ਗਰਮੀ ਕਿਵੇਂ ਦੀ ਪ
ਗ ਗਰਮੀ ਦਾ ਪੁੱਛੋ ਨਾ ਗਰਮੀ ਤਾਂ ਇੰਨੀ ਜ਼ਿਆਦਾ ਐ ਨਾ।
ਹੱਦ ਕੀਤੀ ਪਈ ਐ ਗਰਮੀ ਨੇ ਤਾਂ ਏ ਸੀ ਚ ਪਏ ਬੰਦੇ ਵੀ ਬਸ ਇੰਝ ਹੁੰਦਾ ਪਿਆ ਇਹ ਕਿ ਗਰਮੀ ਬਹੁਤ ਜ਼ਿਆਦਾ ਏ।
ਏਸੀ ਚਲਾ ਤੋਂ ਬਿਜਲੀ - ਬਿਜਲੀ ਦਾ ਡਰ ਲੱਗਦਾ ਬਿੱਲ ਨਾ।
ਆਹ ਤਾਂ ਗੱਲ ਹੈਗੀ ਬਿਜਲੀ ਬਿੱਲ ਕੀ ਕਰੇਗਾ ਤੁਹਾਡਾ ਜਦੋਂ ਗਰਮੀ ਇੰਨੀ ਹੋਈ ਪਈ ਏ।
ਹਾਂ, ਤੁਹਾਡਾ ਕੀ ਮਨ ਹੁੰਦਾ ਪਿਆ ਕੀ ਕਰਦੇ ਪਏ
ਬਸ ਕੁਛ ਨੀ ਅਸੀ ਤਾਂ ਸਾਰੇ ਬੈਠੇ ਹੋਏ ਸੀ। ਤੇ ਹੁਣ ਬਸ ਆਪਣੇ - ਆਪਣੇ ਕੰਮਾਂ ਕਾਰਾਂ ਚ ਲੱਗੇ ਨੇ ਸਾਡਾ ਮੱਝਾਂ ਦਾ ਕੰਮ ਹੋਣਾ ਹੁਣ ਬਸ ਅਸੀਂ ਆਪਣਾ ਮੱਝਾਂ ਦਾ। ਹੋਰ ਕੀ ਕਰੀਏ ਮੱਝਾਂ ਦਾ ਕੰਮ ਕਰਨਾਏ ਫੇਰ ਰਾਤ ਦਾ ਹੋਜਏਗਾ ਸਾਡਾ ਰੋਟੀ ਪਾਣੀ ਦਾ।
ਜ ਜਿੰਦੇ ਘਰ ਮੱਝਾਂ ਹੋਣ ਉਹ ਵਿਹਲੇ ਨਹੀਂ ਬੈਠ ਸਕਦੇ।
ਕੀ ਕਰੀਏ ਬਸ ਕੰਮ ਕਾਰ ਤਾਂ ਕਰਨੇ ਹੀ ਪੈਣੇ ਭਾਵੇਂ ਗਰਮੀ ਹੋਵੇ, ਭਾਵੇਂ ਠੰਡ।
ਪਰ ਜਿਹਦੇ ਘਰ ਮੱਝਾਂ ਹੁੰਦੀਆਂ ਓਹਨਾ ਖਾ ਕੇ ਖਾਣ - ਪੀਣ ਦੀ ਕਮੀ ਨੀ ਹੁੰਦੀ।
ਖਾਣ - ਪੀਣ ਦੀ ਤਾਂ ਕਮੀ ਖੈਰ ਕੋਈ ਨਹੀ ਹੈਗੀ ਸਾਡੇ ਘਰ।
ਉਹੀ ਇਥੇ ਘਰ ਦੱਦ ਉਹੀ ਘਰ ਦੱ ਘਰ ਦੱ ਦੁੱਧ, ਦੇਸੀ ਘੀ, ਮੱਖਣ ਲੱਸੀ।
ਆਹ ਗੱਲ ਹੈਗੀ ਖੈਰ ਸਾਰਾ ਕੁਝ ਖਾਣ, ਪੀਣ ਨੂੰ ਖੁੱਲ੍ਹਾ ਮਿਲਦਾ ਐ ਸਾਨੂੰ।
ਫਿਰ ਇੱਕ ਬੋਤਲ ਲੱਸੀ ਸਾਡੇ ਘਰ ਭੇਜ ਦੋ।
ਕੋਈ ਨਹੀਂ ਭੇਜ ਦਾਂਗੇ ਜਦੋਂ ਤੁਸੀਂ ਆਓਗੇ ਨਾਲ ਲੈ ਜੋਉ।
ਹਾਂਜੀ।
ਹੋਰ ਦੱਸੋ ਅੱਜ - ਕੱਲ੍ਹ ਕੀ ਕਰਦੇ ਪਏ ਉਹ।
ਤੁਹਾਡਾ ਗੁੰਮਟੀ ਵਿੱਚ ਕਿਹੜਾ ਮੋਰ ਹੈਗਾ।
ਗੁੰਮਟੀ ਚ ਤਾਂ ਬਹੁਤ ਆਬਾਦੀ ਆਏ ਸਾਰਾ ਮਤਲਬ ਕਿ ਇੱਥੇ ਐਵੇ ਦਾ ਮਾਹੌਲ ਨੀ ਹੈ- ਗਾ ਬਹੁਤ ਵਧੀਆ ਏ।
ਆਂਢ - ਗੁਵਾਂਢ ਠੀਕ ਏ।
ਹਾਂ, ਸਾਰੇ ਵਧੀਆ ਨੇ ਚੰਗਾ ਐ ਇੱਥੇ ਤਾਂ ਸਾਰਾ ਕੁਝ। ਇੱਥੇ ਤਾਂ ਬਹੁਤ ਵਧੀਆ ਮਾਹੌਲ ਏ ਐਵੇਂ ਦਾ ਕੋਈ ਉਹ ਨੀ ਹੈਗਾ ਸਾਡੇ ਪਿੰਡ 'ਚ। ਹੋਰ ਦੱਸੋ ਤੁਸੀਂ?
ਸੁਣਿਆ ਮੈਂ ਵੀ ਗੁੰਮਟੀ ਵਧੀਆ ਮਾਹੌਲ ਹੈਗਾ।
ਹਾਂ, ਗੁੰਮਟੀ 'ਚ ਜਿਵੇਂ ਆ ਗੁੰਮਟੀ ਚ ਮੰਦਿਰ ਹੈਗਾ ਸਾਡੇ ਇੱਥੇ। ਬਹੁਤ ਵਧੀਆ ਉਹ ਹੈਗਾ ਇੱਥੇ ਮਾਹੌਲ ਮਤਲਬ ਕਿ ਲੋਕੀਂ ਜਿਹੜੇ ਮੰਨਦੇ ਨੇ ਇਹਨੂੰ ਮਾਤਾ ਜੀ ਨੂੰ ਉਹ ਵੀ ਜਾਂਦੇ ਨੇ ਉਹਨਾਂ ਦੇ ਕੋਲ।
ਕੋਈ ਗੱਲ ਨੀ, ਤੁਸੀਂ ਆ ਜੀਓ।
ਇੱਥੇ ਸਾਨੂੰ ਪੂਰਾ ਗੁੰਮਟੀ ਦਿਖਾ ਇੱਕ
ਹਾਂ, ਤੁਹਾਨੂੰ ਗੁੰਮਟੀ 'ਚ'ਘੰਮਾਵਾਂਗੇ ਜਿਵੇਂ ਇੱਥੇ ਮੰਦਿਰ ਹੈਗਾ ਉੱਥੇ ਅਸੀਂ ਚੱਲਾਂਗੇ ਮੱਥਾ ਟੇਕ ਟੇਕ ਕੇ ਆਵਾਂਗੇ।
ਹਾਂਜੀ।
ਬਹੁਤ ਵਧੀਆ ਹੋ ਗਿਆ, ਪਹਿਲਾਂ ਤਾਂ ਇੱਥੇ ਇੰਨਾ ਕੁੱਝ ਹੈਗਾ ਨੀ ਸੀ, ਪਰ ਹੁਣ ਤਾਂ ਜਿਵੇਂ ਸਾਡੇ ਪਿੰਡ ਵਿੱਚ ਚਮਾੜੀ ਬਣ ਗਈ ਏ ਤੇ ਮੰਦਿਰ ਵੀ ਇਹ ਵਧੀਆ ਲੋਕੀਂ ਦੂਰੋਂ ਆਂਦੇ ਨੇ ਇੱਥੇ ਮਾਤਾ ਕੋਲ
ਹਾਂ, ਮੈਂ ਸੁਣਿਆ ਸੀ ਦੋ-ਤਿੰਨ ਸਾਲ ਪਹਿਲਾਂ ਇੰਨਾ ਵੱਡਾ ਮੈਂ ਉਹ ਲੱਗਿਆ ਸੀ।
ਹਾਂ, ਇੱਥੇ ਬਹੁਤ ਵਧੀਆ ਉਹ ਮਹਾਂਯੁੱਗ ਹੋਇਆ ਸੀ। ਇੱਥੇ ਬਹੁਤ ਵਧੀਆ ਉਹ ਕੀਤਾ ਅਸੀਂ ਇਹਨਾਂ ਮਾਤਾ ਜੀ ਨੇ। ਲੋਕੀ ਦੂਰੋਂ-ਦੂਰੋਂ ਆਏ ਸੀ ਇੱਥੇ। ਇਹਨਾਂ ਨੇ ਬਹੁਤ ਪੈਸਾ ਵੀ ਲਾਇਆ ਉਹਦੇ ਤੇ ਤਿੰਨ- ਚਾਰ ਕਰੋੜ ਤੇ ਇਹਨਾਂ ਨੇ ਬਹੁਤ ਵਧੀਆ ਉਹ ਕੀਤਾ ਸੀ। ਦੁਕਾਨਾਂ ਵੀ ਲੱਗੀਆਂ ਸੀ ਇੱਥੇ ਜਿਵੇਂ, ਉਹ ਫਿਲਮੀ ਉਹ ਵੀ ਆਉਂਦੇ ਪਏ ਸੀ। ਉੱਥੇ ਗੀਤਕਾਰ ਵੀ ਆਏ ਸੀ ਸੰਗੀਤ ਕਾਰ ਵੀ ਆਏ ਸੀ ਇੱਥੇ ਇੰਨੀ ਦੁਨੀਆਂ ਆਈ ਸੀ ਨਾ ਦੂਰੋਂ-ਦੂਰੋਂ ਸਾਨੂੰ ਵੀ ਨੀ ਪਤਾ ਕਿ ਸਾਡੇ ਪਿੰਡ 'ਚ' ਇੰਨਾ ਜ਼ਿਆਦਾ ਰਸ਼ ਹੋਇਆ ਪਿਆ ਸੀ।
ਹਮ, ਵੇਖਿਆ ਸੁਣਨ ਨੂੰ ਆਇਆ ਸੀ।
ਬਹੁਤ ਵਧੀਆ ਹੋਵੇ ਹੈਗਾ ਇੱਥੇ ਦਾ ਮਾਹੌਲ ਹਾਂ, ਤੁਸੀਂ ਤਾਂ ਉਦੋਂ ਆਏ ਨੀ ਹੈਗੇ ਸਾਡੇ ਪਿੰਡ 'ਚ' ਤੇ ਤੁਸੀਂ ਆਏ ਸੀ?
ਇੱਕ ਮਰਿਆਈ ਸਾਂ।
ਇੱਕ ਵਾਰੀ ਆਏ ਸੀ ਤੁਸੀਂ ਦੁਬਾਰਾ ਤਾਂ ਆਏ ਨੀ ਹੈਗੇ।
ਹਾਂ ਪਿੰਡ ਵਿੱਚ ਐਂਟਰ ਨੀ ਕੀਤਾ ਬਸ ਉੱਥੇ ਆਈ ਸਾਂ ਮੇਲੇ ਵਿੱਚ ਹੀ।
ਹਾਂ, ਬਸ ਤੁਸੀਂ ਸਾਡੇ ਘਰ ਤਾਂ ਆਏ ਨੀਂ ਹੈਗੇ।
ਹਾਂਜੀ।
ਤੁਸੀਂ, ਤਾਂ ਬਾਹਰੋ-ਬਾਹਰੋ ਤੁਰ ਗਏ ਸੀ।
ਉਹ ਵੀ, ਮੈਂ ਸੋਚ ਮੈਂ ਵੀ ਵੇਖਾਂ‌ ਮਤਲਬ ਅੰਜਲੀ ਬੀਬੀ ਮੇਲੇ ਵਿੱਚ
ਬਸ ਕੀ ਕਰੀਏ, ਅਸੀਂ ਮੇਲੇ ਵਿੱਚ ਤਾਂ ਜਾਣਾ ਪੈਂਦਾ ਸੀ ਫੇਰ ਅਸੀਂ ਵੀ ਉੱਥੇ ਘੁੰਮਦੇ ਪਏ ਸੀ ਸਾਡੇ ਪਿੰਡ ਇੰਨਾ ਕੁੱਝ ਹੋਇਆ ਏ ਅਸੀਂ ਕਿਵੇਂ ਘਰੇ ਰਹਿ ਲੈਂਦੇ ਫਿਰ ਅਸੀਂ ਵੀ ਉੱਥੇ ਦਾ ਮਾਹੌਲ ਵੇਖਣਾ ਸੀ।
ਰੌਣਕਾਂ ਲੱਗੀਆਂ ਹੋਣੀਆਂ।
ਸਾਰੇ ਪਿੰਡ ਵਿੱਚ ਰੌਣਕਾਂ ਲੱਗੀਆਂ ਪਈਆਂ ਸੀ। ਬਹੁਤ ਵਧੀਆ ਮਾਹੌਲ ਸੀ ਇੱਥੇ ਦਾ ਹੋਰ ਦੱਸੋ ਤੁਸੀਂ ਕੀ ਕਰਦੇ ਪਏ ਓ ਅੱਜ-ਕੱਲ੍ਹ ਕੋਈ ਤਿਉਹਾਰ ਨਹੀਂ ਆਇਆ ਹਜੇ ਤਾਂ ਹੈਨਾ?
ਤਿਉਹਾਰ ਆਉਣ ਵਾਲੇ ਨੇ ਹਾਲੇ ਤਾਂ ਸਫ਼ਾਈਆਂ ਚੱਲਦੀਆਂ ਪਈਆਂ ਨੇ।
ਹਾਂ ਹੁਣ ਤਿਉਹਾਰ ਅੱਗੇ ਆਉਣ ਵਾਲੇ ਨੇ ਜਿਵੇਂ ਤੀਜਾਂ ਹੋ ਗਈਆਂ ਨੇ ਤੇ ਅੱਗੇ ਦੀਵਾਲੀ ਦੁਸਹਿਰੇ ਸਾਰੇ ਆਉਣਗੇ ਤੁਸੀਂ ਕਿਵੇਂ ਮਨਾਉਂਦੇ ਨੇ ਜਿਵੇਂ ਆ ਦੀਵਾਲੀ? ਕੀ ਕੁੱਝ ਕਰਦੇ ਹੋ ਤੁਸੀਂ ਦੀਵਾਲੀ ਤੇ?
ਦੀਵਾਲੀ ਵਿੱਚ ਘਰ ਦੀ ਸ ਸਾਫ਼-ਸਫ਼ਾਈ ਹੁੰਦੀ ਏ।
ਹਾਂ ਜਿਵੇਂ ਸਾਫ਼-ਸਫ਼ਾਈ ਕਰਨੀ ਪੈਂਦੀ ਏ। ਪੰਦਰਾਂ ਦਿਨ ਪਹਿਲਾਂ ਐਨਾ ਬਹੁਤ-ਬਹੁਤ ਕੰਮ ਕਾਰ ਹੁੰਦਾ ਏ ਜਿਵੇਂ ਘਰਾਂ 'ਚ' ਤਾਂ ਕੋਠੀਆਂ ਇੰਨੀਆਂ ਵੱਡੀਆਂ ਸਾਫ਼ ਕਰਨੀਆਂ।
ਬਹੁਤ ਮਜ਼ਾ ਸਾਫ਼-ਸਫ਼ਾਈ ਵਾਲਾ ਮੁਸ਼ਕਿਲ ਵਾਲਾ ਕੰਮ ਏ। ਉਹ ਬਹੁਤ ਔਖਾ ਕੰਮ ਏ, ਔਖਾ ਕੰਮ ਏ।
ਹੋਰ ਕੀ ਕਰੀਏ ਇਕੱਲੇ ਬੰਦੇ ਦੇ ਵੱਸ ਦਾ ਤਾਂ ਹੈਗਾ ਵੀ ਨੀ।
ਹਾਂ ਇਕੱਲਾ ਬੰਦਾ ਨੀ ਕਰ ਸਕਦਾ, ਇਨ੍ਹਾਂ‌ ਕ
ਦੋ ਬੰਦਿਆਂ ਨੂੰ ਤਾਂ ਕੰਮ-ਕਾਰ ਕਰਨਾ ਪੈਂਦਾ ਏ।
ਜ਼ਿਆਦਾਤਰ ਰਸੋਈ ਵਿੱਚ ਟਾਈਮ ਲੱਗ ਜਾਂਦਾ।
ਬੱਸ ਕੀ ਕਰੀਏ ਰਸੋਈ ਵਿੱਚ ਤਾਂ ਟੈਮ ਲੱਗ ਈ ਜਾਂਦਾ ਏ।
ਹਮ।
ਹੋਰ ਦੱਸੋ ਤੁਸੀਂ
ਦੀਵਾਲੀ-ਦੀਵਾਲੀ, ਕਹਿਣਾ-ਕਹਿਣਾ ਆਸਾਨ ਕਿ ਦੀਵਾਲੀ ਏ ਦੀਵਾਲੀ, ਦੀਵਾਲੀ ਤੇ ਕੰਮ ਕਰਨਾ ਮੁਸ਼ਕਿਲ ਏ।
ਦੀਵਾਲੀ ਤੇ ਤਾਂ ਜਿਵੇਂ ਸ਼ਹਿਰ 'ਚ' ਵੀ ਜਾਣਾ ਪੈਂਦਾ ਏ ਉੱਥੇ ਇੰਨਾ ਰਸ਼ ਹੁੰਦਾ ਨਾ ਜਦੋਂ ਤੇ ਅਸੀਂ ਸ਼ਹਿਰ 'ਚ' ਜਾਂਣੇ ਆ ਸਮਾਨ ਲੈਣ ਲਈ, ਬਹੁਤ ਸਮਾਨ ਅੱਜ-ਕੱਲ੍ਹ ਇੰਨੀ ਮਹਿੰਗਾਈ ਹੋਈ ਪਈ ਆ ਅਸੀਂ ਕੀ ਕਰੀਏ ਕੁੱਝ ਵੀ ਖਰੀਦਣ ਦਾ ਨਹੀਂ ਰਿਹਾ। ਆਮ ਬੰਦੇ ਦੀ ਤਾਂ ਜ਼ਿੰਦਗੀ ਮਤਲਬ ਕਿ ਖਤਮ ਹੋ ਗਈ ਏ ਜਿਵੇਂ ਅਮੀਰ ਲੋਕ ਹੈਗੇ ਨੇ ਨਾ ਬੱਸ ਉਹੀ ਕੁਝ ਹੁਣ ਉਹੀ ਖ਼ਰੀਦ ਸਕਦੇ ਨੇ, ਸਾਡੇ ਵਰਗਿਆਂ ਦਾ ਤਾਂ ਕੀ ਕਰੀਏ ਸਾਡੇ ਵਰਗੇ ਆਮ ਬੰਦਿਆਂ ਵਾਸਤੇ ਤਾਂ ਕੁੱਝ ਵੀ ਨੀਂ ਇੱਥੇ ਹੈਗਾ। ਇੰਨਾ ਮਹਿੰ ਗਾਂ ਸਮਾਨ ਏ ਬੰਦਾ ਕੀ ਖਰੀਦੇ ਕੀ ਨਾ ਖਰੀਦੇ ਲੋਕੀ ਜਿਵੇਂ ਦੇਖਿਓ ਤੁਸੀਂ ਦੀਵਾਲੀ ਤੇ ਕਿੰਨੀ ਚੀਜ਼ਾਂ ਲੈ ਕੇ ਆਉਂਦੇ ਨੇ ਆਪਣੇ ਘਰੇ ਨਈ-ਨਈ।
ਉਹੀ ਤੇ, ਪਟਾਕੇ ਤੁਸੀਂ ਪਟਾਕੇ ਵੇਖ ਲਓ ਪੰਜ-ਛੇ ਹਜ਼ਾਰ ਦੇ ਕਿੰਨੇ ਕ ਪਟਾਕੇ ਆਉਂਦੇ ਨੇ
ਹਾਂ ਅੱਜ-ਕੱਲ੍ਹ ਤਾਂ ਹੈਗਾ ਏ ਚੱਲੋ ਆਪ ਪਟਾਕਿਆਂ ਦਾ ਤਾਂ ਗੱਲ ਏ ਚੱਲੋ ਅਜਿਹਾ ਤਾਂ, ਉਂਝ ਵੀ ਵਾਤਾਵਰਨ ਵੀ ਖ਼ਰਾਬ ਕਰਦੇ ਨੇ।
ਬੱਚਿਆਂ ਦੀ ਦੀਵਾਲੀ 'ਚ' ਪਟਾਕਿਆਂ ਵਾਸਤੇ ਆਉਂਦੀ ਏ ਬੱਚਿਆਂ ਦੀਵਾਲੀ ਹੁੰਦੀ ਏ
ਆ ਪਰ ਬੱਚਿਆਂ, ਬੱਚਿਆਂ ਦੇ ਲਈ ਤਾਂ ਤੇ ਚੱਲੋ ਰੌਣਕ-ਰੌਣਕਾਂ ਲਗਾ ਕੇ ਰੱਖਦੇ ਨੇ ਬੱਚੇ ਤਾਂ ਬੱਚਿਆਂ ਦਾ ਤਾਂ ਅਲੱਗ ਏ ਤੁਸੀਂ ਆਪਣੇ ਘਰੇ ਜਿਵੇਂ ਲੜੀਆਂ ਲਗਾਉਂਦੇ ਹੈਗੇ ਨੇ। ਉਹ ਵੀ ਲਗਾਉਂਦੇ ਓ ਤੁਸੀਂ ਦੀਵਾਲੀ ਤੇ ਆਪਣੇ ਘਰਾਂ ਵਿੱਚ
ਹਾਂਜੀ ਆਪਾਂ ਲੀੜੀਆਂ ਲਗਾਣੇ ਆ।
ਕਿੰਨਾ ਵਧੀਆ ਮਾਹੌਲ ਬਣਿਆ ਰਹਿੰਦਾ ਐ ਨਾ ਜਿਵੇਂ ਤੁਸੀਂ ਦੇਖੋ ਕਿੰਨਾ ਐਵੇਂ ਲੱਗਦਾ ਜਿਵੇਂ ਸਾਡੇ ਘਰ ਵਿਆਹ ਹੋਵੇ, ਐਵੇਂ ਦਾ ਲੱਗਦਾ ਏ।
ਹਾਂਜੀ।
ਹੋਰ ਤੁਸੀਂ ਮਿਠਾਈ 'ਚ' ਕੀ ਕੁੱਝ ਲੈ ਕੇ ਆਉਂਦੇ ਓ?
ਸਾਡ ਮਿਠਾਈ ਤੋਂ ਰਿਸ਼ਤੇਦਾਰ ਈ ਬੜੀ ਦੇ ਕੇ ਜਾਂਦੇ ਨੇ ਪਤਾ ਸਾਨੂੰ ਲੈਣ ਦੀ ਜ਼ਰੂਰਤ ਹੀ ਨੀ ਪੈਂਦੀ
ਚਲੋ ਆਹ ਤਾਂ ਗੱਲ ਵਧੀਆਂ ਐ ਸਾਡੇ ਪਿੰਡਾਂ 'ਚ' ਤਾਂ ਐਂ ਹੁੰਦਾ ਐ ਅਸੀਂ ਤਾਂ ਬਾਹਰੋਂ ਮਿਠਾਈ ਲੈ ਕੇ ਆਣ ਦੀ ਜ਼ਰੂਰਤ ਹੀ ਨੀ ਹੈਗੀ ਅਸੀਂ ਤਾਂ ਆਪਣੇ ਮੱਝਾਂ ਦਾ ਦੁੱਧ ਕੱਢਦੇ ਆ ਉਹਦੇ ਤੋਂ ਹੀ ਮਿਠਾਈ ਬਣਾ ਲੈਣੇ ਆ ਔਰ ਸਾਡੇ ਘਰ ਦੀ ਤਾਂ ਪਿਓਰ ਮਿਠਾਈ ਹੁੰਦੀ ਐ
ਸਾਨੂੰ ਇੱਕ ਹੋਰ ਫ਼ਾਇਦਾ ਹੈਗਾ ਆਪਾਂ ਪੰਡਿਤ ਹੈਗੇ ਆ ਪੰਡਿਤਾਂ ਨੂੰ ਦੀਵਾਲੀ 'ਚ'ਲੋਕੀਂ ਦੇ ਕੇ ਜਾਂਦੇ ਨੇ
ਹਾਂ ਆ ਤਾਂ ਗੱਲ ਹੈਗੀ ਹੈ ਖ਼ੈਰ ਤੁਹਾਡੇ ਤਾਂ ਵਧੀਆਂ ਏ, ਸਾਡੇ ਵਰਗਿਆਂ ਨੂੰ ਤਾਂ ਬਣਾਣਾ ਪੈਂਦਾ ਐਂ ਪਹਿਲਾਂ ਓਨ ਓਨਦੇ ਤੇ ਬਣਾਣਾ ਪਊਗਾ ਫ਼ੇਰ ਅਸੀਂ ਫ਼ੇਰ ਅਸੀਂ ਖਾ ਸਕਦੇ ਆ ਉਹਨੂੰ
ਬੜਾ ਕੰਮ ਕਾਰ ਕਰਨਾ ਪੈਂਦਾ ਏ, ਦੀਵਾਲੀ ਦੇ ਦਿਨਾਂ 'ਚ' ਤਾਂ ਸਾਨੂੰ ਵੇਹਲ ਈ ਨ੍ਹੀਂ ਲੱਗਦੀ ਕੀ ਕਰੀਏ ਸਾਰਾ ਕੰਮ ਕਾਰ ਕਰਵਾਣਾ ਪੈਂਦਾ ਐ ਆਪਣੀ ਮਾਤਾ ਜੀ ਨਾਲ਼ ਜਿਵੇਂ ਇੰਨੀ ਵੱਡੀਆਂ ਇੰਨੇ ਵੱਡੇ-ਵੱਡੇ ਘਰ ਲੋਕੀਂ ਪਾ ਤਾਂ ਲੈਂਦੇ ਨੇ ਪਰ ਉਹਨਾਂ ਦੀ ਸਫ਼ਾਈ ਬੜੀ ਔਖੀ ਐ। ਕੀ ਕਰੀਏ ਉਹਨਾਂ ਚ ਕੰਮ - ਕਾਰ ਕਰਨਾ ਪੈਂਦਾ ਏ ਤੇ ਗੋਰੀ ਨਾਲ਼ ਕੀਦੀ ਤਿੰਨ ਗੱਲ ਹੋਈ ਸੀ ਤੁਹਾਡੀ ਗੋਰੀ ਨੇ ਜਾਣ ਬਾਰੇ ਗੱਲ ਕੀਤੀ ਸੀ ਉਹ ਤੁਸੀਂ ਘੁੰਮ ਘੁੰਮਣ ਹਾਂ ਤੁਸੀਂ ਘੁੰਮਣ ਬਾਰੇ ਗੱਲ ਕਰਦੇ ਪਏ ਸੀ ਗੋਰੀ ਨਾਲ ਕੀ
ਗੋਰੀ ਨਾਲ ਗੱਲ ਹੋਈ ਸੀ ਉਹ ਟੋਪਸ ਟੋਪਿਕ ਵਾਲੀ।
ਅੱਛਾ ਗੋਰੀ ਨਾਲ਼ ਉਝ ਦੀ ਗੱਲ ਹੋਈ ਮੈਂ ਕਹਿੰਦੀ ਪਈ ਫਿਰ ਗੋਰੀ ਨੂੰ ਮੈਂ ਕਿਹਾ ਗੋਰੀ ਚਲੋ ਤੁਸੀ ਜੇ ਗੁਰਦੁਆਰੇ ਦਾ ਬਣਾਇਆ ਹੈ ਤੇ ਤੁਸੀਂ ਆਪਣੇ ਪਿਓ ਨੂੰ ਆਖਿਓ ਵੀ ਉਹ ਸਾਨੂੰ ਲੈ ਜਾਣਗੇ ਅਸੀਂ ਘਰ ਚ ਹੀ ਚਲੇੇ ਜਾਵਾਂਗੇ। ਕਹਿੰਦੀ ਵੀ ਹੁਣ ਗਰਮੀ ਵੀ ਬਾਹਲੀ ਹੋਈ ਪਈ ਚਲੋ ਅਸੀਂ ਜਿਹੜੇ ਪੈਸੇ ਹੈਗੇ ਨੇ ਅਸੀਂ ਗੋਰੀ ਨੂੰ ਹੀ ਦੇ ਦਾਂਗੇ ਜ਼ਰੂਰੀ ਤਾਂ ਨ੍ਹੀ ਅਸੀਂ ਉੰਝ ਵੀ ਖ਼ਰਾਬ ਕਰਨੇ ਨੇ। ਤੇ ਅਸੀਂ ਗਰਮੀ ਚ ਵੀ ਇੰਨੀ ਗਰਮੀ ਚ ਤੁਸੀਂ ਕਿੱਥੇ ਮਰੋਗੇ ਟੈਂਪੂਆਂ ਚ ਉੱਥੇ ਧੱਕੇ ਖਾਣੇ ਖਾਣੇ ਪੈਣਗੇ ਸਾਨੂੰ ਹੋਰ ਬੱਸਾਂ ਵਿੱਚ ਫੇਰ ਅਰ ਹੁਣ ਘਰ ਜੇ ਤੋਂ ਚਲਾ ਆਏ ਇੱਥੋਂ ਤੋਂ ਬੈਠੇ ਅਸੀਂ ਆਪਣਾ ਰਾਮ ਨਾਲ ਉੱਥੇ ਗੁਰਦੁਆਰੇ ਚ ਜਾਵਾਂਗੇ ਤੇ ਸਾਡੇ ਨਾਲ ਕੋਈ ਵੱਡਾ ਹੋਏਗਾ ਫੇਰ ਵੀ ਬਹੁਤ ਫ਼ਰਕ ਹੁੰਦਾ ਹੈ ਅੱਜ ਦੇ ਟੈਮ ਨੂੰ ਵੇਖ ਕੇ ਅੱਜ ਦਾ ਟੈਮ ਬਹੁਤ ਗ਼ਲ ਤੇ ਕੀ ਕਰੀਏ ਬੰਦਾ ਭਾਵੇਂ ਲੱਖ ਸਹੀ ਹੋਵੇ ਫੇਰ ਵੀ ਦੁਨੀ ਛੱਡਦੇ ਨੀ ਹੈਗੇ। ਗੋਰੀ ਨੇ ਬਸ ਗੋਰੀ ਕਹਿੰਦੀ ਪਈ ਸੀ ਚਲੋ ਮੈਂ ਤੁਹਾਨੂੰ ਪੁੱਛ ਕੇ ਦੱਸਾਂਗੀ। ਉਹਨੇ ਆਪਣੇ ਪਿਓ ਨਾਲ ਗੱਲ ਕਰਨੀ ਸੀ। ਤੇ ਫੇਰ ਉਹਨੇ ਹਜੇ ਮੇਰੇ ਕੋਲ਼ ਫ਼ੋਨ ਨੀ ਕੀਤਾ ਤੇ ਕੋਮਲ ਨਾ ਤਾਂ ਫ਼ਿਲਮ ਤਾਂ ਕੋਮਲ ਨੇ ਕਰ ਦਿੱਤੀ ਸੀ ਕਹਿੰਦੀ ਨੀ ਅਸੀਂ ਫ਼ਿਲਮ ਨ ਨਹੀਂ ਵੇਖਣੀ ਕਹਿੰਦੀ ਅਸੀਂ ਤਾਂ ਗੁਰੂਦੁਆਰ ਗੁਰੂ ਘਰ ਚੱਲਾਂਗੇ।
ਹਾਂਗੋ।
ਮੈਂ ਕਿਹਾ ਚਲਾ ਵੀ ਵਧੀਆਂ ਗੱਲ ਗੁਰੂ ਘਰ ਵੀ ਜਿਵੇਂ ਅਸੀਂ ਦਰਸ਼ਨ ਕਰਾ ਆਵਾਂਗੇ ਉੱਥੇ ਲਾਗਰ ਵਧੀਆਂ ਏ ਮੈਂ ਕਿਹਾ, ਫੋਟੋਆਂ ਉਤਾਰ ਲਾਂਗੇ ਆਪਣੀ।
ਹਮ ਹਾਂ ਫੋਟੋਮਾ ਤਾਰ ਲਾ ਗੇ। ਉਹੀ ਸਹੇਲੀਆਂ ਦੀ ਕੋਈ ਯਾਦਗਾਰ ਬਣ ਜਾਂਦੀ ਏ ਯਾਦਾਂ ਕਰਾਂ ਕਰਾਂਗੇ।
ਆਹ ਤਾਂ ਗੱਲ ਹੈਗੀ ਜਿਵੇਂ ਸਹੇਲੀਆਂ ਕੱਠੀਆਂ ਹੋਈਆਂ ਰਹਿੰਦੀਆਂ ਨੇ ਸਾਰੀਆਂ।
ਦਿਨ ਆਪਾਂ ਯਾਦ ਕਰਾਂਗੇ ਇੱਥੇ ਗਏ ਸੀ ਆਪਾਂ
ਹੋਰ ਕੀ। ਕੀ ਪਤਾ ਕਦੋਂ ਵਿਆਹ ਹੋ ਜਾਣਾ ਏ ਕਿਸੇ ਨੇ ਮਿਲਣਾ ਪਤਾ ਨੀ ਕਿਸੇ ਨਹੀਂ ਮਿਲਣਾ। ਹੁਣ ਇੰਨਾ ਚਿਰ ਸਾਡੇ ਕੋਲ਼ ਟੇਮ ਏ ਇਹਨਾਂ ਤਾਂ ਅਸੀਂ ਇਕੱਠੇ ਰਹੀਏ ਇਕੱਠੇ ਗੱਲਾਂ - ਬਾਤਾਂ ਕਰੀਏ। ਆਹ ਵੇਲਾ ਫਿਰ ਬੰਦੇ ਨੂੰ ਬਾਅਦ ਚੋਂ ਯਾਦ ਆਉਦਾ ਐ।
ਇਕੱਠੇ ਹੋ ਕੇ ਖਾਵਾਂ।
ਹੋਰ ਕੀ ਕਦੇ-ਕਦੇ ਤਾਂ ਮਿਲਦੇ ਆਂ ਕਿਹੜਾ ਕੋਈ ਰੋ ਰੋਜ਼-ਰੋਜ਼ ਮਿਲਦਾ ਏ ਸਾਨੂੰ।
ਹਾਂਜੀ ਆਹ ਤਾਂ ਗੱਲਤ ਸ ਠੀਕ ਆਖੀਏ।
ਨਾ ਅਸੀਂ ਮਿਲਨ ਆਵਾਂਗੇ ਮਿਲ ਲੈਂਦੇ ਹਾਂ ਚਲੋ ਵਧੀਆ ਏ। ਸਾਡਾ ਫਰੈਂਡ ਸਰਕਲ ਬਹੁਤ ਵਧੀਆ ਏ।
ਹਾਂਜੀ ਤੇ ਤੁਹਾਡੇ ਵੀ ਗੋਰੀ ਇੱਕ ਤੁਸੀਂ ਵੀ ਗੋਰੀ ਨਾਲ ਗਾਲ ਕਰ ਕੇ ਦੱਸਾਂ। ਮੈਂ ਵੀ ਗ ਗੱਲ ਕਰਾਂਗੀ ਗੋਰੀ ਨਾਲ
ਹਾਂ ਕੋਈ ਨੀ ਮੈਂ ਗੋਰੀ ਨਾਲ ਗੱਲ ਕਰਾਂਗੀ ਸ਼ਾਮੀ। ਮੈਂ ਫਿਰ ਤੁਹਾਨੂੰ ਫੋਨ ਕਰਦੀ ਆ। ਠੀਕ ਏ ਚੰਗਾ ਸਸਰੀਆਕਾਲ।